ਹੈਲੋ, ਸਾਸਰੀ ਕਾਲ ਜੀ।
ਸਾਸਰੀ ਕਾਲ ਜੀ।
ਹੋਰ ਵਧੀਆ ਜੀ ਤੁਸੀਂ
ਹਾਂ ਵਧੀਆ ਜੀ। ਹਾਂਜੀ ਤੁਸੀਂ ਦੱਸੋ ਜੀ ਹੋਰ
ਅਸੀਂ ਵੀ ਬਹੁਤ ਵਧੀਆ ਜੀ।
ਵਧੀਆ ਜੀ।
ਹਾਂਜੀ
ਚਲੋ ਹੋਰ ਕੀ ਬਣਾ ਰੇ ਤੇ ਜੀ।
ਕੇ ਸੀਗੇ ਅਸੀਂ
ਅੱਛਾ ਜੀ ਅੱਛਾ
ਹਾਂਜੀ ਹਾਂ ਤੁਸੀਂ ਕੀ ਕਰ ਰੇ ਓ?
ਬਸ ਅਸੀਂ ਵੀ ਫ੍ਰੀ ਤੇ ਹੀ ਅੰਦਰ ਈ ਬੈਠੇ ਤੇ ਹਜੇ ਤਾਂ
ਅੱਛਾ
ਤੇ ਬਾਰੇ ਗਰਮੀ ਕਰਕੇ ਲਿਕਲੇ ਨੀ ਜੀ ਹਜੇ
ਜੀ ਹਾਂ ਹੁਣ ਤਾਂ ਥੋੜਾ ਮੌਸਮ ਐ ਜੇੜਾ ਠੀਕ ਹੋ ਗਿਆ ਜੀ।
ਅਸੀਂ ਤਾਂ ਨਿਕਲੇ ਨੀ ਜੀ ਹਜੇ ਬਾਹਾਰੇ
ਅੱਛਾ ਨਹੀਂ ਇੱਕ ਕ ਵਜੇ ਦੀ ਬਦਲਵਾਈ ਹੋ ਰੀ ਹੈਗੀ।
ਆ ਹਾਂ ਜੀ ਬਦਲਵਾਈ ਤਾਂ ਹੋ ਰੀ ਐ ਪਰ ਗਰਮੈਸ਼ ਤਾਂ ਜੀ ਬੋਤ ਜਾਦਾ ਹੋ ਰਈ ਏ ਨਾ।
ਹਾਂ ਥੋੜ੍ਹੀ- ਥੋੜ੍ਹੀ ਪੈਲਾਂ ਹਵਾ ਵੀ ਚੱਲੀ ਸੀਗੀ।
ਹਾਂਜੀ ਹਾਂ।
ਏ ਤਾਂ ਹੈਗਾ- ਹੈਗਾ ਗਰਮੀ ਦੇ ਵਿੱਚ ਤਾਂ ਬਾਰ ਨਿਕਲਣਾ ਬਹੁਤ ਮੁਸ਼ਕਿਲ ਹੈਗਾ।
ਹਾਂ ਬੜੀ ਤੱਤੀ ਲੋ ਲੱਗਦੀ।
ਹਾਂਜੀ ਹਾਂਜੀ
ਏ ਸੀਆਂ ਦਾ ਸੁਭਾਓ ਪੈ ਗਿਆ ਜੀ।
ਹਾਂਜੀ ਹਾਂ ਬਹੁਤ
ਬਾਰੇ ਲਿਕੜਦੇ ਆਂ ਬਹੁਤ ਦਿੱਕਤ ਆਉਂਦੀ ਏ ਬਹੁਤ ਪਿੰਡਾਂ ਮਚਦਾ ਐ।
ਹਾਂਜੀ ਹਾਂ ਬਹੁਤ ਜੀ।
ਆਪਾਂ ਸਾਰਾ ਦਿਨ ਬਾਰੇ ਕੰਮ ਕਰੀ ਜਾਈਏ, ਫੇਰ ਆਪਾਂ ਨੂੰ ਆਪ ਬਣ ਜਾਂਦੀ ਏ ਜੀ ਫੇਰ ਏਨੀ ਦਿੱਕਤ ਦਿਕਤ ਵੀ ਨੀ ਆਉਂਦੀ ਜੇ ਲਿਕਲਦੇ ਲਿਕਲਦੇ ਉਦੋਂ ਤਾਂ ਬਹੁਤ ਦਿੱਕਤ ਆਉਂਦੀ ਐ।
ਹਾਂਜੀ ਹਾਂ ਚਲੋ ਅੱਜ ਆਪਾਂ ਗੱਲ ਕਰ ਈ ਲੈਂਣੇ ਘਰ ਦੇ ਕੰਮਾਂ ਕਾਰਾਂ ਵਾਸੇ ਤੁਸੀਂ ਘਰ ਦੇ ਵਿੱਚ ਕੀ- ਕੀ ਕੰਮ ਕਰਦੇ ਓਂ ਜੀ?
ਅਸੀਂ ਸਾਡੀ ਗੁੜੀਆਂ ਤਾਂ ਜੀ ਓਨਲਾਈਨ ਕੰਮ ਕਰਦੀ ਐ।
ਅੱਛਾ ਜੀ ਅੱਛਾ
ਤੇ
ਚਲੋ ਵਧੀਆ ਜੀ।
ਹਾਂਜੀ ਤੇ ਮੈਂ ਘਰ ਦੇ ਕੰਮ ਕਰਦੀ ਆਂ ਜੀ।
ਅੱਛਾ ਕੀ -ਕੀ ਕੰਮ ਕਰਦੇ ਓ ਤੁਸੀਂ ਘਰ ਦੇ ਵਿੱਚ
ਬਣਾ ਲੈਂਦੇ ਹ ਜੀ ਖਾਣਾ ਬਣਾ ਲੈਂਦੇੇ ਆਂ।
ਅੱਛਾ ਜੀ ਅੱਛਾ ਖਾਣਾ ਤੁਸੀਂ ਕਿੰਨੇ ਟਾਈਮ ਬਣਾਣੇ ਹੋ।
ਖਾਣਾ ਅਸੀਂ ਬਣਾਉਣੇ ਹ ਜੀ ਤਿੰਨ ਟਾਈਮ
ਅੱਛਾ ਜੀ ਅੱਛਾ ਤੁਸੀਂ ਦੁਪਹਿਰੇ ਅਲੱਗ ਤੋਂ ਬਣਾਉਂਣੇ ਹੋ ਜੀ।
ਹਾਂਜੀ ਹਾਂ।
ਅੱਛਾ ਜੀ ਅੱਛਾ ਤੁਸੀਂ ਰੋਟੀ ਵਗੈਰਾ ਹੀ ਬਣਾਉਂਣੇ ਹੋ ਜਾਂ ਕੁਛ ਹੋਰ ਬਣਾਉਂਣੇ ਹੋਂਓਗੇ।
ਕਦੇ ਰੋਟੀ ਵੀ ਬਣਾ ਲੈਂਦੇ ਆਂ ਜੀ ਕਦੇ ਚਾਵਲ ਵੀ ਬਣਾ ਲੈਦੇ ਆਂ।
ਅੱਛਾ ਜੀ ਅੱਛਾ ਚਲੋ ਵਧੀਆ ਜੀ।
ਕੁਛ ਹੋਰ ਵੀ ਬਣਾ ਲੈਣੇ ਜੀ ਖਾਣ ਲਈ ਕਦੇ ਕਦੇ ਪਰੌਠੇ ਬਣਾ ਲੈਂਦੇ ਆਂ।
ਅੱਛਾ ਜੀ ਅੱਛਾ ਤੇ ਫਿਰ ਤੁਸੀਂ ਹੋਰ ਕੀ ਕੰਮ ਕਰਦ
ਬਸ ਉਦੋਂ ਬਾਅਦ ਜੀ ਆਪਣੀਆਂ ਮੱਝਾਂ ਰੱਖੀਆਂ ਹੋਈਆਂ
ਅੱਛਾ ਜੀ ਅੱਛਾ।
ਮੱਝਾਂ ਨਮਾਉਣੀਆਂ ਮੱਝਾਂ ਨੂੰ ਪੱਠੇ ਪਾਉਣੇ।
ਹਾਂਜੀ ਹਾਂ।
ਭਾਲ ਕਰਨੀ।
ਹਾਂਜੀ ਹਾਂ ਹੁਣ ਲ ਵੀ ਉਹਨਾਂ ਨੂੰ ਨਭਾਉਣਾ ਵੀ ਪੈਂਦਾ ਦੋ ਤਿੰਨ ਵਾਰ ਤਾਂ।
ਹਾਂਜੀ ਹਾਂ ਅਸੀ ਦੋ ਵਾਰੀ ਤਾਂ ਸਵੇਰੇ ਨਵਾ ਦੇਣਾ ਜੀ।
ਅੱਛਾ ਫੇਰ ਲਾ ਲਓ ਤੁਸੀਂ ਕਿੰਨੀ ਉਹਨਾਂ ਦੀ ਦੇਖਭਾਲ ਕਰਨੀ ਪੈਂਦੀ ਹਾਂਜੀ।
ਫੇਰ ਸ਼ਾਮ ਨੂੰ ਕੱਚੇ ਚ ਬੰਨਾਂਗੇ ਜੀ। ਨੂੰ ਬੈਠਣ ਵਾਸਤੇ ਫਿਰ-ਫਿਰ ਨਵਾਵਾਂਗੇ ਉਨਾਂ ਨੂੰ।
ਅੱਛਾ ਜੀ ਅੱਛਾ।
ਕਿਉਂਕਿ ਵੀ ਮੱਝਾਂ ਦੁੱਧ ਦਿੰਦੀਆਂ ਨੇ ਜੀ ਫਿਰ
ਹਾਂਜੀ ਹਾਂ ਸਹੀ ਗੱਲ ਹੈ ਜੀ, ਸਹੀ ਗੱਲ ਹੈ।
ਤੇ ਨਾਲੇ ਫੇਰ ਰਹਿੰਦਾ ਵੀ ਜੇ ਕੋਈ ਇਸੇ ਡੰਗਰ ਨੂੰ ਗਰਮੀ ਲੱਗ ਗਈ ਜੀ ਫੇਰ ਸੁਣੂੰ ਪਤਾ ਹੈ ਜੀ ਦਵਾਈਆਂ ਨਾਲ ਮੱਝਾਂ ਦੁੱਧ ਸੁੱਕ ਜਾਂ
ਬਹੁਤ ਜੀ ਬਹੁਤ।
ਜੀ ਨਾਲੇ ਫੇਰ ਆਪ ਨੂੰ ਇਹ ਦਿੱਕਤ ਆਉਂਦੀ ਹੈ ਜੀ।
ਹਾਂਜੀ ਹਾਂ ਕਿਉਂਕਿ ਫਿਰ ਆਪਾਂ ਨੂੰ ਉਹਨਾਂ ਦੇ ਆਲੇ ਦੁਆਲੇ ਹੀ ਰਹਿਣਾ ਪੈਂਦਾ।
ਹਾਂ
ਫਿਰ ਤੁਸੀਂ ਮਤਲਬ ਕੇ ਕੱਖ ਵਗੈਰਾ ਆਪ ਹੀ ਵੱਢਦੇਓਗੇ ਮੱਝਾਂ ਲਈ।
ਨਾ ਬਢਾ ਲਾਦੇੇ ਆ ਜੀ ਅਸੀਂ ਸਾਡੀ ਗੁੜੀਆ ਵੀ ਵੰਢ ਲਾਂਦੀ ਆ। ਹਾਂਜੀ
ਚਲੋ ਵਧੀ
ਹੁਣ ਤਾਂ ਸਾਡੇ ਬੰਦਾ ਰੱਖਿਆ ਹੋਇਆ ਜੀ ਖੇਤੋਂ ਲੈ ਕੇ ਆਉਂਦਾ।
ਚਲੋ ਵਧੀਆ ਜੀ ਵਧੀਆ ਫੇਰ ਤਾਂ।
ਜਾਦੇ ਨੇ ਜੀ ਫੇਰ ਵੀ ਸੰਨੀ ਵਗੈਰ ਕਰਦਾ ਨੇ
ਹਾਂਜੀ ਹਾਂ ਹੁਣ ਤਾਂ ਲਾ ਲਓ ਵੀ ਘਰ ਦੇ ਕੰਮ ਹੀ ਮਸਾਂ ਵਣਦੇ ਨੇ ਆਪਣਾ।
ਹਾਂ ਉਹ ਵੀ ਜਲਦੀ-ਜਲਦੀ ਕਰਦੇ ਆਂ ਜੀ ਸਵੇਰੇ।
ਹਾਂਜੀ ਝਾੜੂ ਪੋਚਾ ਲਾਲੋ ਵੀ ਇਹੀ ਬਹੁਤ ਹੋ ਜਾਂਦੇ ਨੇ ਆਪਣੇ ਤਾਂ। ਹਾਂਜੀ ਹਾਂ ਆਪਣੇ ਤਾਂ ਤੁਸੀਂ ਲਾ ਲਓ ਵੀ ਕੰਮ ਨੇ ਜਿਹੜੇ ਸਾਰਾ ਦਿਨ ਮੁਕ
ਹਾਂਜੀ ਹਾਂ ਸੋਨੂ ਪਤੀ ਹੈ ਜੀ ਕਦੇ ਕੱਪੜੇ ਧੋ ਲਏ ਕਦੇ ਭਾਂਡੇ ਮਾਂਜ ਲਏ।
ਹਾਂਜੀ ਹਾਂ।
ਕਦੇ ਕੋਈ ਭੈਣ ਭਾਈ ਆ ਗਿਆ ਜੀ ਚਾਹ ਬਣਾ ਲਈ ਉਹਨਾਂ
ਹਾਂਜੀ ਹਾਂ।
ਬੱਸ ਐਹੀ ਟਾਈਮ ਪਾਸ ਹੋ ਜਾਂਦਾ ਜੀ।
ਹਾਂਜੀ ਹਾਂ।
ਤੇ ਘੰਟਾ ਦੋ ਘੰਟੇ ਆਪਾਂ ਵਿਹਲੇ ਹੁੰਦੇ ਆ ਜੀ ਉਦੋਂ ਫੇਰ ਆਪਾਂ ਰੈਸਟ ਕਰ ਲੈਨੇ ਆ।
ਬਿਲਕੁਲ ਜੀ ਬਿਲਕੁਲ।
ਉਹ ਵੀ ਕਰਨੀ ਜਰੂਰੀ ਹੈ ਜੀ ਕਿਉਂ ਸਾਰਾ ਦਿਨ ਕੰਮ ਧੰਦਾ ਕਰੀ ਜਾਨੇ
ਹਾਂਜੀ ਹਾਂ ਜਦੋਂ ਆਪਾਂ ਘਰ ਕੰਮ ਕਰ ਕਰਦੇ ਤਾਂ ਆਪਣਾ ਸਰੀਰ ਹੈ ਜਿਹੜਾ ਥੱਕ ਜਾਂਦਾ ਹੈਗਾ।
ਜੀ ਹਾਂ।
ਸਰੀਰ ਨੂੰ ਰੈਸਟ ਦੀ ਆਪਾਂ ਜਿਵੇਂ ਕਹਿਨੇ ਵੀ ਜ਼ਰੂਰਤ ਹੈ ਉਹ ਹੁੰ
ਹਾਂਜੀ ਹਾ।
ਇਹ ਤਾਂ ਹੈਗਾ ਦਾ ਈ ਕਿਉਂ ਕਿ ਇਹ ਪਰ ਹੈ ਵੀ ਜਿਹੜੇ ਅੱਜ ਕੱਲ੍ਹ ਲੋਕ ਨੇ ਬਹੁਤ ਸਾਰੇ ਲੋਕ ਜੋਬ ਕਰਦੇ ਨੇ ਉਹਨਾਂ ਦੇ ਕੰਮ ਵੀ ਘੱਟ ਹੀ ਹੁੰਦੇ ਨੇਗੇ, ਦੇਖੋ
ਫੇਰ ਉਹ ਸਵੇਰੇ ਚਲੇ ਜਾਂਦੇ ਨੇ ਜੀ, ਖਾਣਾ ਖਾ ਕੇ
ਹਾਂਜੀ ਹਾਂ
ਜਿਹੜੇ ਹੁਣ ਘਰਾਂ ਵਿੱਚ ਮੱਝਾਂ ਰੱਖੀਆਂ ਨੇ
ਹੁਣ ਜਿਵੇਂ ਲਾ ਲਓ ਵੀ ਤੁਸੀਂ ਖੇਤੀਬਾੜੀ ਵਾਲੇ ਹੋ ਗਏ
ਹਾਂਜੀ, ਆਪਾਂ ਖੇਤੀਬਾੜੀ ਆਲੇ ਆ ਗਏ ਹੋ ਗਏ ਜਿਵੇਂ
ਕੰਮ ਹੁੰਦਾ ਕਿ ਕੰਮ ਨੇ ਜਿਹੜੇ ਸਾਹ ਨ ਲੈਣ ਦਿੰਦੇ ਸਵੇਰੇ ਉੱਠੋ, ਹਾਂਜੀ ਉੱਠਦੀ ਸਾਰ ਹੀ ਕੰਮ ਸਟਾਰਟ ਹੋ ਜਾ ਨੇਗੇ, ਸਾਹ ਨੀ ਲੈਣਾ ਮਿਲਦਾ ਆਪਾਂ ਨੂੰ
ਹਾਂ ਕਦੇ ਬਹੀਏ ਆ ਜਾਂਦੇ
ਹਾਂ ਹਾਂਜੀ
ਟਾ ਲੈਣ ਆ ਜਾਂਦੇ ਨੇ
ਹਾਂਜੀ ਹਾਂ, ਕਿਉਂਕਿ ਉਹਨਾਂ ਨੂੰ ਫਿਰ ਜ਼ਰੂਰ ਹੁੰਦੀ ਹੈਗੀ, ਉਹ ਪਰਦੇਸੀ ਬੰਦੇ ਨੇ ਦੇਖੋ, ਛੋਟੇ ਛੋਟੇ ਕੰਮ ਨੇ ਜਿਹੜੇ ਆਪਣੇ ਘਰ ਦੇ ਵਿੱਚ ਬਹੁਤ ਹੋ ਜਾਂਦੇ ਨੇਗੇ, ਕਿਸੇ ਨੂੰ ਰੋ ਰਟੀ ਫੜਾ ਦੋ ਕਿਸੇ ਨੂੰ
ਹਾਂਜੀ, ਹਾਂ।
ਅਪਣੇ ਮੇਨ ਕੰਮ ਤਾਂ ਕੋਈ ਏਨੇ ਹੁੰਦੇ ਨੀ ਹੈਗੇ ਰੋਟੀ ਰੋਟੀ ਬਣਾਉਣਾ ਹੁੰਦਾ ਕੱਪੜੇ ਧੋਣਾ ਹੁੰਦਾ
ਕੰਮੇ ਨੀ ਜੀ ਨਿਬੜਨ ਚ ਆਉਂਦੇ, ਹੈਗੇ
ਹਾਂ
ਕਿਉਂ ਜਿਦ ਕਦੇ ਵੀ ਕਦੇ ਕਰ ਲੈਂਨੇ ਆ, ਕਦੇ ਬਹਿ ਜਾਂਨੇ ਆ
ਹਾਂਜੀ ਹਾਂ, ਕਿਉਂਕਿ ਹੁਣ, ਗਰਮੀ ਦੇ ਵਿੱਚ ਐਵੇ ਈ ਚੱਲਦੇ
ਜੀ
ਵੀ ਹੁਣ ਉਹ ਕਹਿੰਦੇ ਹੁੰਦੇ ਨੇ ਵੀ ਜਿਵੇਂ, ਕੰਮ ਤਾਂ ਨਾ ਕਦੇ ਮੁੱਕੇ ਨਾ ਕਦੇ ਮੁੱਕ ਖਣੇ
ਜੀ ਹਾਂ
ਪਰ ਬੰਦਾ ਮੁੱਕ ਜਾਂਦਾ ਹੈਗਾ
ਇਹ ਤਾਂ ਕਾਹਨੋ ਨੂੰ ਮੁੱਕਦੇ ਨੇ ਜੀ
ਤੇ ਲਾ ਲਓ ਵੀ ਤੁਸੀਂ ਆਪਾਂ ਨੂੰ ਆਪਾਂ ਰੋਜ਼ ਆਲੇ ਸਾਰੇ ਕੰਮ ਕਰਕੇ ਵੀ ਜੇ ਆਪਾਂ ਹੋਰ ਵੀ ਦੇਖੀਏ ਆਪਾਂ ਛੋਟੇ ਮੋਟੇ ਕੰਮ ਨੇ ਜਿਹੜੇ ਹੋਰ ਵੀ ਨਿਕਲ ਆਉਂ
ਹਾਂਜੀ ਹਾਂ ਕਿਉਂ ਕਦੇ ਆਪਾਂ ਨੇ ਦੁੱਧ ਰੜਕ ਲਿਆ ਜੀ ਘਿਓ ਤੱਤਾ ਕਰ ਲੈ ਜੀ, ਬਰਤਨ ਸਾਫ਼ ਕਰ ਲੈ ਜੀ ਮਬ ਦਾਣੇ ਪੂੰਝਲੀ ਜੀ
ਬਹੁਤ ਜੀ ਬਹੁਤ
ਜੀ ਏਦਾਂ ਦਾ
ਹੁਣ ਤਾ ਜੀ ਹਾਂ
ਤੇ ਫੇਰ ਆਪਾਂ ਨੇ ਕਦੇ ਮੁੰਲ ਆਲਾ ਘਿਉ ਖਾਧ ਨੀ ਜੀ ਆਪਾਂ ਤਾਂ ਆਪਦਾ ਘਰ ਹੀ ਬਣਾਉਣੇ ਆ।
ਦੀ ਏ ਜੀ ਏਦਾ ਇਹ ਤਾਂ ਹੈ ਤਾਂ ਵਈ
ਕੱਪਰਾਂ ਪਗ ਜਾਂਦੇ ਜੀ, ਫਿਰ ਤੁਹਾਨੂੰ ਪਤਾ ਹੀ ਹੈ ਵੀ ਦੋ ਦਿਨ
ਹਾਂਜੀ ਹਾਂ ਕੰਮ ਤਾਂ ਥੋੜਾ ਜਿਹਾ ਟਾਈਮ ਲੇਟ ਉੱਠ ਜੋਓ, ਉਹਦੇ ਨਾਲ ਹੀ ਅਪਣੇ ਕੰਮ ਨੇ ਜਿਹੜੇ ਸਾਰੇ ਲੇਟ ਹੋ ਜਾਂਦੇ ਨੇ
ਜੀ ਹਾਂ।
ਜੇ ਆਪਾਂ ਜਲਦੀ ਉੱਠ ਕੇ ਕਰਦੇ ਤਾਂ ਅਪਣੇ ਸਾਰੇ ਕੰਮ ਨੇ ਜਿਹੜੇ
ਹਾਂ ਉਹ ਟਾਈਮ ਨਾਲ ਹੀ ਮਿਲ ਜਾਂ, ਨਿਬੜ ਜਾਂਦੇ ਨੇ
ਹਾਂਜੀ ਹਾਂ ਇਹ ਤਾਂ ਸਹੀ ਗੱਲ ਹੈ। ਕਿਉਂਕਿ ਬੰਦੇ ਨੂੰ ਕੁਛ ਹੋਰ ਕਰਨ ਲਈ ਹੈ ਹੀ ਨੀ ਕੰਮਾਂ ਤੋਂ ਬਿਨਾਂ
ਹਾਂਜੀ ਹਾਂ ਇਹ ਤਾਂ ਹੈ ਈ।
ਹੋਰ ਜੀ। ਬੱਚਿਆਂ ਦੀ ਦੇਖਭਾਲ ਕਰੋ ਰੋਟੀ ਸਬਜ਼ੀ
ਹਾਂਜੀ ਹਾਂ।
ਤੇ ਤੁਸੀਂ ਕੋਈ ਹੋਰ ਕੰਮ ਤਾਂ ਨਹੀਂ ਕਰਦੇ ਕੋਈ ਸਿਲਾਈ ਵਗੈਰਾ ਜੀ।
ਨਾ ਜੀ ਪਹਿਲਾਂ ਤਾਂ ਕਰਦੇ ਹੁੰਦੇ ਤੇ ਹੁਣ ਗਰਮੀ ਦੇ ਵਿੱਚ ਨੀ ਕਰਦੇ ਨੀ ਅਸੀਂ
ਅੱਛਾ ਜੀ ਅੱਛਾ
ਕਰ ਲੈਣੇ ਆ ਜੀ ਅਸੀਂ
ਅੱਛਾ ਜੀ ਅੱਛਾ
ਜੀ ਹੁਣ ਮਹੀਨਾ ਕੀ ਹੋਇਆ ਜੀ ਹਜੇ ਪੋੜੀ ਚਾੜੀ ਨੂੰ
ਅੱਛਾ ਜੀ ਅੱਛਾ
ਤੇ ਵੀ ਹੁਣ ਗਰਮੀ ਦੇ ਵਿੱਚ ਪਸੀਨਾ ਆਉਂਦਾ ਜੀ ਫੇਰ
ਬਹੁਤ ਜੀ ਬਹੁਤ ਹੁਣ ਤਾਂ ਐਵੇਂ ਹੁੰਦਾ ਕਿ ਆਪਦੀ ਇਰਾਮਦਾਰੀ ਕਰੋ ਕੰਮ ਕਰੋ ਬਸ ਬੈਠੋ ਪੱਖੇ ਚਲਾ ਕੇ
ਤੇ ਅੱਗੇ ਅੱਗੇ ਮੌਸਮ ਵਧੀਆ ਆਜੂਗਾ ਜੀ ਅੱਗੇ ਦੇਖਾਂਗੇ ਕੋਈ ਅੱਗੇ ਲਾਵਾਂਗੇ ਫੇਰ
ਹਾਂਜੀ ਹਾਂ ਇਹ ਤਾਂ ਹੈ ਜ
ਪਾਸ ਆਪਾਂ ਪਾਈ ਕੇ ਕਰ ਲੈਣੇ ਨੇ ਜੀ ਸਿਆਲ ਦੇ ਵਿੱਚ ਤਾਂ ਆਪਾਂ ਤੋਂ ਪਿਆ ਵੀ ਨੀ ਜਾਂਦਾ।
ਨਹੀਂ-ਨਹੀਂ ਹਾਂ।
ਕਿਉਂ ਧੁੱਪੇ ਬਹਿ ਕੇ ਆਪਾਂ ਕੋਈ ਵੀ ਕੰਮ ਕਰ ਸਕਦੇ ਆ।
ਹਾਂਜੀ ਬਿਲਕੁਲ ਜੀ ਬਿਲਕੁਲ
ਨਾਲੇ ਆਪਣਾ ਟਾਈਮ ਪਾਸ ਹੋ ਜਾਂਦਾ ਜੀ। ਜੀ ਨਾਲੇ ਆਪਣਾ ਕੰਮ ਬਣ ਜਾਂਦਾ ਨਾਲੇ ਆਪਣਾ ਮਨੀ ਰਾਮ ਹੁੰਦਾ ਜੀ। ਜਿਹੜਾ
ਹਾਂਜੀ ਹਾਂ ਵਧੀਆ ਦਿਮਾਗ ਉਹ ਦੂਜੀ ਸਾਈਡ ਲੱਗਦਾ ਹੈਗਾ।
ਜੀ ਹਾਂ।
ਇਹ ਤਾਂ ਤੁਹਾਡੀ ਗੱਲ ਬਿਲਕੁਲ
ਹਾਂਜੀ ਹਾਂ।
ਘਰ ਦੇ ਕੰਮ ਵੀ ਆਪਣੇ ਲਈ ਬਹੁਤ ਜ਼ਰੂਰੀ ਨੇ ਨਾ ਤਾਂ ਆਪਾਂ ਇਹਨਾਂ ਨੂੰ ਛੱਡ ਸਕ
ਨਾ ਜੀ ਨਾ ਜੀ ਇਹ ਤਾਂ ਕਿਵੇਂ ਛੱਡ ਸਕਦੇ ਆ ਜੀ ਇਹਨਾ ਵੀ ਤਾਂ ਸਰਦਾ ਹੀ ਨ ਆਪ
ਨਾ ਜੀ ਨਾ ਹੁਣ ਜੇ ਆਪਾਂ ਰੋਟੀ ਨੀ ਬਣਾਵਾਂਗੇ ਤਾਂ ਖਾਵਾਂਗੇ ਕਿੱਥੋਂ
ਹਾਂਜੀ ਜੇ ਖੱਪਣਾ ਆਵਾਂਗੇ ਤਾਂ ਭਾਂਡੇ ਵੀ
ਸਾਰਾ ਕੁਛ ਹੀ ਹੁੰਦਾ ਹਾਂਜੀ ਹਾਂ।
ਸਬਜ਼ੀ ਕੱਟਣੀ ਬਣਾਉਣੀ।
ਹਾਂਜੀ ਹਾਂ ਇਹ ਤਾਂ ਹੈ ਈ।
ਕੱਣਾ ਲਸਣ ਕੱਟਣਾ।
ਹਾਂਜੀ ਹਾਂ ਬਿਲਕੁਲ ਜੀ।
ਹਾਂਜੀ
ਚਲੋ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਜੀ।